ਹੈਲੋ।
ਮਾਸੀ ਜੀ ਸਤਿ ਸ਼੍ਰੀ ਅਕਾਲ।
ਸਸ ਸ੍ਰੀ ਕਾਲ ਕੀ ਹਾਲ ਚਾਲ ਹੈ।
ਵਧੀਆ ਤੁਸੀਂ ਦੱਸੋ?
ਹੈਲੋ, ਹਾਂਜੀ। ਥੋੜੀ ਸਲੋ ਆ ਰਹੀ ਹੈ ਥੋੜਾ ਉੱਚਾ ਬੋਲੋ।
ਹੁਣ ਆ ਰਹੀ ਏ।
ਹਾਂ-ਹਾਂ ਠੀਕ ਐ ਠੀਕ ਐ। ਆ ਰੀ ਏ, ਆ ਰੀ ਏ। ਬਸ ਕੁ ਛ ਨੀ ਹੁਣੇ ਹੀ ਬਸ ਰੋਟੀ ਵਗੈਰਾ ਖਾ ਕੇ ਹਟੀ ਸੀ।
ਅੱਛਾ-ਅੱਛਾ ਹੋਰ ਕੀ ਬਣਾਇਆ ਤੁਸੀਂ ਅੱਜ ਫਿਰ ਲੰਚ ਚ।
ਅੱਜ ਮਸ਼ਰੂਮ ਮਟਰ।
ਓਕੇ-ਓਕੇ। ਹੋਰ ਬ੍ਰੇਕਫਾਸਟ ਚ ਕੀ ਖਾਧਾ ਤੁਸੀ?
ਬ੍ਰੇਕਫਾਸਟ ਚ ਕੀ ਸੀ। ਕੁਛ ਨੀ ਅਜ ਬ੍ਰੇਕਫਾਸਟ ਹੀ ਨੀ ਕੀਤਾ ਸੀਗਾ। ਰੋਟੀ ਖਾ ਲੀ ਸੀ ਟਾਈਮ ਹੀ ਨੀ ਲੱਗਿਆ ਸੀ।
ਠੀਕ ਹੈ-ਠੀਕ ਹੈ।
ਹਾਂ ਹਸਬੈਂਡ ਨੂੰ ਸੈਂਡਵਿਚ ਬਣਾ ਤੇ ਸੀ।
ਅੱਛਾ-ਅੱਛਾ
ਹਾਂ ਤੇ ਆਪਾ ਕਿਸੇ ਨੇ ਖਾਇਆ ਹੀ ਨੀ ਨਾਸ਼ਤਾ।
ਅੱਛਾ-ਅੱਛਾ
ਬਸ। ਬੱਚਿਆਂ ਦਾ ਹੋਲੀਡੇ ਹੋਮਵਰਕ ਹੀ ਕਰ ਰਹੀ ਸੀ ਉਹਦੇ ਚ ਹੀ ਬਿਜ਼ੀ ਹੋਈ ਪਈ ਸੀ ਮੈਂ ਤੇ।
ਅੱਛਾ-ਅੱਛਾ ਓਹੀ ਤੁਸੀ ਉਹ ਬਣਾ ਰਹੇ ਹੋ ਗਲੋਬਲ।
ਹਾਂ-ਹਾਂ ਗਲੋਬ ਬਣਾ ਲਿਆ ਮੈਂ ਇਹਨਾ ਦਾ ਨਾ ਕੰਮ ਕਰ ਲਿਆ ਹੁਣ ਬਸ ਸਾਇੰਸ ਰਹਿੰਦਾ ਇਹਨਾ ਦਾ ਅਹ ਕੋਈ ਫਰਿਕਸ਼ਨ ਕਰ ਕੇ ਮੋਡਲ ਬਣਾਣਾ ਬਸ ਉਹ ਸਮਝ ਨੀ ਆ ਰਿਹਾ।
ਇਹਨਾਂ ਨੂੰ ਤੇ ਟੈਨਥ ਵਾਲੇ ਦਿੱਤੇ ਬ ਨਾਇੰਥ ਟੈਨਥ ਵਾਲੇ ਮੋਡਲ।
ਹਾਂਜੀ
ਮੈਂ ਕਿਹਾ ਇਹਨਾਂ ਨੂੰ ਨਾਈਨਥ, ਟੈਨਥ ਵਾਲੇ ਮੋਡਲ ਦਿੱਤੇ ਗਏ ਆ।
ਨਈ ਸਾਡੇ
ਇਹ ਸਾਡੇ ਨਾਈਨਥ ਤੇ ਟੈਨਥ ਦੇ ਵਿੱਚ ਆ ਜਾਂਦੇ।
ਅੱਛਾ ਨਈ ਸਾਡੇ ਇੱਧਰ ਨਾ ਹੋ ਜਾਂਦੇ ਆ ਸ਼ੁਰੂ ਮੋਡਲ। ਸਿਕਸ ਕਲਾਸ ਚ ਹੋ ਜਾਂਦੇ ਆ।
ਅੱਛਾ-ਅੱਛਾ ਤੇ ਕਿਹੜੇ ਬੋਰਡ ਹੈ ਪੰਜਾਬ ਬੋਰਡ ਜਾ ਸੀ ਬੀ ਐੱਸ ਈ ਮਤਲਬ ਦਿੱਲੀ ਬੋੜਆ ਸੀ ਬੀ ਆਈ ਸੀ, ਅੱਛਾ-ਅੱਛਾ।
ਟੈਨਥ ਔਰ ਟਵੈਲਥ ਦੀ ਹੀ ਬੋਰਡ ਆ ਬਸ।
ਅੱਛਾ-ਅੱਛਾ ਤੇ ਉੱਦਾਂ ਕਿਹੜੀ ਮਤਲਬ ਪਰੜਦੇ ਹੈ ਇਹ?
ਹਾਂ ਸੀ ਬੀ ਐੱਸ ਈ ਹੈ।
ਅੱਛਾ-ਅੱਛਾ ਤਾਂ ਹੀ ਇਹਨਾ ਦੀ ਥੋੜ੍ਹੀ ਹੈਗੀ ਹਾਈ ਹੈਗੀ ਆ ਸਟਡੀ।
ਨੀ ਅ ਕੀ ਕਹਿੰਦੇ ਨੇ ਟੈਨਥ। ਹੋਰ ਟਵੈਲਥ ਹੈ ਹੋਰ ਕੋਈ ਬੋਰਡ ਨੀ ਹੈ।
ਅੱਛਾ
ਕੋਈ-ਕੋਈ ਉੱਧਰ ਹੁੰਦੇ ਆ ਨਾ ਅਠ ਹੋਨਾ ਜੀ ਵੀ ਸਿਕਸ ਕ ਨਾ ਇੱਥੇ ਨੀ ਐ।
ਅੱਛਾ ਅੱਛਾ
ਹਾਂਜੀ
ਠੀਕ ਹੈ। ਹੋਰ ਮੈਂ ਤੁਹਾਨੂੰ ਕੱਲ ਭੇਜੀ ਸੀ ਓ ਸੈਲੂਨ 'ਚ ਦੀ
ਹਾਂ ਮੈਨੂੰ ਲੈਕਮੇ ਵਾਲਾ ਵੈਸੇ ਅੱਛਾ ਲੱਗਿਆ। ਦੂਜਾ ਇੰਨਾ ਅੱਛਾ ਨੀ ਲੱਗਿਆ ਮੈਂ ਫੋਟੋਜ਼ ਵੀ ਦੇਖ
ਹਾਂਜੀ ਤਾਂ ਹੀ ਮੈਂ ਲੈਕੇ ਲੈਕਮੇ ਚੋਇਸ ਕੀਤੀ। ਤਾ ਹੈ ਕਿ ਠੀਕ ਹੈਗਾ ਆ ਓ
ਮੇਕ ਵਿਚ ਓ ਜੋ ਦੂਜਾ ਤੁਸੀਂ ਭੇਜਿਆ ਸੀ ਨਾ ਕੇੜਾ ਕਹਿ ਰਏ ਸੀ ਔਰ ਹਾਂ ਓ ਰੇਨ ਦੇ ਵਿੱਚ ਨਾ ਜਾਦਾ ਹੇਅਰਸ ਦਾ ਜਾਦਾ ਕੰਮ ਸੀ।
ਹੂੰ ਔਰ 'ਚ ਹੇਅਰਸ ਤੇ ਜਾਦਾ ਆਂਦੇ ਐ।
ਹਾਂ ਓ ਤੇ ਹਾਂ ਉੱਥੇ ਮੈਨੂੰ ਜਿਵੇਂ ਮੈਂ ਵੀਡੀਓਜ਼ ਵੀ ਦੇਖਿਆ ਨਾ ਉਹਦੇ 'ਚ ਹੇਅਰਸ ਤਾਂ ਜਾਦਾ ਆ ਰਿਆ ਸੀ।
ਹਾਂਜੀ
ਨਈ ਲੈਕਮੇ ਦਾ ਨਈ ਅੱਛ ਉਹਦੇ ਮੇਕਅਪ ਵੀ ਅੱਛੇ ਲੱਗੇ ਮੈਨੂੰ ਮੈਂ ਦੇਖੇ ਸੀ।
ਹੂੰ ਕਿਉਂਕਿ ਮੈਂ ਡੈਮ ਜਦ ਲਉਣ ਗਈ ਸੀ ਨਾ ਤੇ ਮੈਨੂੰ ਮੇਰੇ ਸਾਹਮਣੇ ਹੀ ਮੋਡਲ ਤਿਆਰ ਕਰ ਰਏ ਸੀ ਮੈਮ ਤੇ ਮੈਂ ਸਾਰਾ ਸਟੈਪ ਬਾਏ ਸਟੈਪ ਸਭ ਕੁਛ ਦੇਖਿਆ ਤੇ ਉਹਨਾਂ ਨੇ ਮੈਨੂੰ ਇਹ ਵੀ ਕਿਆ ਕੈਂਦੇ ਕਿ ਜਾਦਾ ਗੋਰ ਨਾ ਕਰੀ ਕਿਉਂਕਿ ਮੋਡਲ ਤਿਆਰ ਹੋ ਰਈ ਹੈ ਤੇ ਦਵਾ ਦਵ ਮੇਕਅਪ ਹੋ ਰਿਆ ਆ। ਤੇ ਕੈਂਦੇ ਕਿ ਓਦਾਂ ਅਸੀਂ ਏਦਾਂ ਨੀ ਕਰਦੇ ਥੋੜ੍ਹਾ ਡਿਟੇਲ 'ਚ ਕਰਦੇ ਹਾਂ ਸਾਰਾ ਕੁਛ
ਹਾਂ
ਹੂੰ
ਥਿਊਰੀ ਨੌਲੇਜ ਵਗੈਰਾ ਦੇਂਗੇ ਪੈਲੇ ਤੁਸੀਂ ਸਿੱਖੋਗੇ ਤੁਹਾਨੂੰ ਜਿਵੇਂ ਕਲਰਸ ਮਿਕਸ ਕਰਨਾ ਜੇ ਵੋ ਓ ਸਿਖਾਏਂਗੇ ਹਾਂ।
ਮੈਨੂੰ ਥੋੜ੍ਹਾ ਉਹੀ ਹੁੰਦਾ ਵਾ ਕਿ ਕਲਰ ਮਿਕਸ ਕਰਨੇ ਮੈਨੂੰ ਕਿਤੇ ਕਨਫਿਊਜਨ ਨਾ ਆਵੇ ਉਹਨਾਂ 'ਚ
ਨਈ-ਨਈ ਓ ਤੁਹਾਨੂੰ ਸਿਖਾਏਗੇ ਨਾ ਓ ਤੁਹਾਨੂੰ ਇੱਕ ਗੋਲ ਵੀਲ-ਵੀਲ ਬ ਬਨਿਆ ਹੁੰਦਾ ਜਿਵੇਂ ਯੈਲੋ ਦੇ ਯੈਲੂ ਦਾ ਦਾ ਕ ਅਗਰ ਜਿਵੇਂ ਕਿਸੇ ਦੀ ਯੈਲੋ ਹੈ ਤੁਸੀਂ ਕੇੜਾ ਕੰਸੀਲਰ ਲਗਾਨਾ ਰੈਡ ਜਿਵੇਂ ਅ ਰੈਡ ਹੈ ਜਾਂ ਜਿਵੇਂ ਬਲੈਕ ਜਿਵੇਂ ਅ ਸਾਡੇ ਆਈਸ ਦੇ ਨੀਚੇ ਕਿੰਨੇ ਡਾਰਕ ਸ ਕਲ ਹੋ ਜਾਂਦੇ ਆ ਉਹਦਾ ਜਿਵੇਂ ਔਰਂਜ ਲਗਾਨਾ ਓ ਪੂਰਾ ਵੀਲ ਮਿਲੇਗਾ।
ਹਾਂਜੀ-ਹਾਂਜੀ ਓ ਤਾ ਪਤਾ
ਹਾਂ ਉਹਦੇ-ਉਹਦੇ ਨਾਲ ਤੁਹਾਨੂੰ ਮੁਸ਼ਕਿਲ ਨਈ ਲੱਗੇਗੀ ਕੋਈ
ਹਾਂਜੀ ਤੇ ਤੁਸੀਂ ਮਤਲਬ ਸਿੱਖ ਕੇ ਕਿਤੇ ਕੰਮ ਵੀ ਕੀਤਾ ਸੀਗਾ।
ਨਈ ਕੰਮ ਨਈ ਕਰ ਭਾਈ ਐਕਚੁਲੀ ਵਿਆਹ ਤੋਂ ਬਾਅਦ ਤੁਹਾਨੂੰ ਪਤਾ ਬੰਦਾ ਇੰਨੀ ਨਾ ਜੋਬ ਨੀ ਕਰ ਪਾਉਂਦਾ
ਕਰਕੇ ਸਿੱਖਿਆ ਸੀਗਾ ਇਹ ਵੀ ਵਿਆਹ ਤੋਂ ਪਹਿਲਾਂ
ਵਿਆਹ ਤੋਂ ਬਾਅਦ ਸਿੱਖਿਆ ਸੀ ਤੁਸੀਂ ਸਗੋਂ ਵਿਆਹ ਤੋਂ ਪਹਿਲੇ ਕਰ ਰਹੇ ਹੋ ਨਾ ਸਗੋਂ ਤੁਸੀਂ ਅਪ ਆਪਣਾ ਪ੍ਰੋਪਰ ਟਾਈਮ ਇਸ ਚੀਜ਼ ਨੂੰ ਲਗਾ ਸਕਦੇ ਹੋ ਆਪਣੀ ਵੀਡੀਓਜ਼ ਬਣਾ ਸਕ ਸਕਦੇ ਓ
ਹੂੰਮ ਹੂੰਮ ਮੈਂ ਬਸ ਇਹੀ ਕਹਿਣ ਕਰਨਾ ਹੈ ਕਿ ਹਾਂਜੀ ਹਾਂਜੀ
ਕਜ਼ਨ ਨੂੰ ਪਕੜ ਲਿਆ ਉਹਦੇ ਤੇ ਪ੍ਰੈਕਟਿਸ ਕਰ ਲਈ ਮੇਕਅਪ ਕਰ ਲਿਆ ਹੇਅਰ ਸਟਾਈਲ ਕਰ ਲਿਆ
ਹਾਂ ਉਹ ਕਹਿ ਰਹੇ ਸੀ ਕਹਿੰਦੇ ਕਿ ਜਦ ਤੁਹਾਡਾ ਮੇਕਅੱਪ ਪੂਰਾ ਫਿਨਿਸ਼ ਹੋਜੂਗਾ ਨਾ ਤੇ ਤੁਸੀਂ ਆਪਣੇ ਮੋਡਲ ਲੈ ਕੇ ਕੇ ਆਉਣੇ ਹੀ ਆਉਣੇ ਆ ਹਰ ਹਫ਼ਤੇ
ਹਾਂ ਉਹ ਉਹ ਲਿਆਣੇ ਪੈਂਦੇ ਫਿਰ ਤੁਹਾਨੂੰ ਜਿਵੇਂ ਕੋਸਟ ਜਿਵੇਂ ਸਮਝੋ ਤੁਹਾਡਾ ਬ੍ਰਾਈਡਲ ਦਾ ਟੈਸਟ ਹੋ ਰਿਹਾ ਤੁਹਾਨੂੰ ਬ੍ਰਾਈਡਲ ਉਹ ਉਹ ਵੀ ਰੈਂਟ ਤੇ ਲੈਣੀ ਪਏਗੀ ਡਰੈਸ ਵਗੈਰਾ
ਹਮ ਉਹ ਤਾਂ ਬੜਾ ਖ਼ਰਚਾ ਆਊਗਾ ਫਿਰ
ਹਾਂ ਉਹ ਵੀ ਖੜ ਚਾਂ ਆਉਂਦਾ ਸੀ ਇੱਥੇ ਜੋ ਐਮ ਬੀ ਐਮ ਵਾਲੇ ਹੈਗੇ ਆ ਨਾ ਉਹ ਪੋਰਟਫੋਲੀਓ ਵਗੈਰਾ ਤੇ ਸਭ ਕੁਛ ਅਰੇਂਜ ਕਰਦੇ ਆ ਡਰੈਸ ਤੁਸੀਂ ਆਪਣੀ ਲੈਣੀ ਐ ਹੋਰ ਮੋਡਲ ਨੂੰ ਵੀ ਤੁਸੀ ਪੇ ਕਰਨਾ ਇੱਕ ਇਕ ਜਿਵੇਂ ਇਧਰ ਤੇ ਜਿਵੇਂ ਪ੍ਰੋਫੈਸ਼ਨਲ ਹੈ ਨਾ ਤੇ ਇੱਥੇ ਮੋਡਲ ਸਿਲ ਲੈਂਦੇ ਨੇ ਜੋ ਈਜ਼ਲੀ ਫੋਟੋਆਂ ਖਿਚਵਾ ਪਾਉਣ ਜੇ ਵੋ
ਹਮ ਹਮ
ਉਹ ਡੀਪ ਨੈਕ ਵੀ ਪਾ ਲੈਂਦੇ ਨੇ ਤੇ ਉਹ ਜਿਵੇਂ ਇੱਕ ਜਨਾ ਏ ਕੋਈ ਪੈਂਤੀ ਸੌ ਲੈਂਦਾ ਹੈ ਕੋਈ ਜਿਵੇਂ ਜੋ ਸਟਾਰਟਿੰਗ 'ਚ ਮੋਡਲਿੰਗ
ਨਹੀਂ ਇੱਥੇ ਮੋਡਲ ਬਣਾਉਂਦੇ ਆ ਨਾ ਤੇ ਉਹ ਸਟੂਡੈਂਟਸ ਨੂੰ ਹੀ ਬਣਾ ਲੈਂਦੇ ਆ ਮੋਡਲ
ਹਾਂ ਕੋਈ ਕੋਈ ਬਣਾ ਲੈਂਦੇ ਐ
ਪਰੜ੍ਹ ਉਹ ਪੈਸੇ ਨਹੀਂ ਲੈਂਦੇ ਕਿਉ ਮੈਂ ਪੁੱਛਿਆ ਸੀ ਉੱਥੇ ਕਿਸੇ ਤੋਂ ਉੱਥੇ ਇਕ ਪੈਸੇ ਨਹੀਂ ਲੈਂਦੇ ਸਟੂਡੈਂਟਸ ਤੋਂ ਪੁੱਛਿਆ ਸੀ ਮੈਂ
ਹਰ ਸਟੂਡੈਂਟਸ ਕਦੇ ਪੈਸੇ ਨੀ ਲਓਗੇ ਹੁਣ ਜਿਵੇਂ ਸਮਝੋ ਤੁਹਾਡੀ ਸਕਿਨ ਤੇ ਕਿਸੇ ਨੇ ਮੇਕਅਪ ਕਰਨਾ ਹੈਗਾ ਤੇ ਉਹ ਉਹ ਨੀ ਜਿਵੇਂ ਕਈਆਂ ਨੇ ਪ੍ਰੋਫੈਸ਼ਨਲੀ ਆਪਣਾ ਪੋਰਟਫੋਲੀਓ ਬਣਵਾਣਾ ਹੁੰਦਾ ਨਾ ਅੱਛੇ ਵਾਲਾ
ਹਮ ਹਮ ਹਾਂਜੀ
ਵਾਲੀ ਜੋ ਮੋਡਲਸ ਹੁੰਦੇ ਉਹਨਾਂ ਨੂੰ ਹਾਇਰ ਕਰਦੇ ਆ ਮੇਕਅਪ ਵਾਸਤੇ ਕਿ ਜੋ ਕੈਮਰੇ ਦੇ ਅੱਗੇ ਸ਼ਰਮਾਨ ਨਾ ਐਵੇਂ ਵੀ ਜਿਵੇਂ ਦੀਲਸ ਵਗੈਰਾ ਬਣਾਣੀ ਉਹ ਈਜ਼ਲੀ ਬਣਾ ਸਕਣ ਐ ਇਹ ਗੱਲ ਹੈ ਸਮਝੇ ਮੇਰੀ ਗੱਲ ਹੈਲੋ
ਹੈਲੋ
ਹੈਲੋ
ਹੈਲੋ ਹਾਂਜੀ ਹਾਂਜੀ
ਹਾਂ ਬਹੁਤ ਸਲੋਅ ਆ ਰਹੀ ਤੁਹਾਡੀ ਆਵਾਜ
ਹੈਲੋ
ਹਾਂਜੀ
ਹ ਤੁਸੀਂ ਫਿਰ, ਮੇਕਅੱਪ ਸਿੱਖਣ ਤੋਂ ਬਾਅਦ ਮਤਲਬ ਉਹਨਾਂ ਨੇ ਤੁਹਾਡੀ ਇੰਟਰਨਸ਼ਿਪ ਨੀ ਕਿਤੇ ਲਗਾਈ ਸੀ।
ਨਹੀਂ-ਨਹੀਂ ਇੰਟਰਨਸ਼ਿਪ ਨਹੀਂ ਲਗਾਈ ਉਹਨਾਂ ਨੇ
ਇਹ ਤਾਂ ਕਹਿ ਰਹੇ ਆ ਨਾ ਕਿ, ਜਿਹਦਾ ਬੈਸਟ ਮੇਕਅਪ ਹੁੰਦਾ ਆ, ਤੇ ਉਹਦੀ ਫੇਿਰ ਅਸੀਂ ਇਟਰਨਸ਼ਿਪ ਲਗਾ ਦਿੰਦੇ ਆਪਣੇ ਕੋਲ ਤੇ, ਉਨੂੰ ਫਿਰ ਅਸਪਕੇਟ ਦਿੰਦੇ ਦੋ ਸਾਲ ਦਾ
ਅੱਛਾ- ਅੱਛਾ
ਹਾਂਜੀ।
ਨਹੀਂ, ਵਧੀਆ ਅੱਛੀ ਗੱਲ ਹੈ, ਕਰ ਲਓ ਤੁਸੀਂ ਵੈਸੇ ਵੀ ਅੱਜ -ਕੱਲ੍ਹ ਬਹੁਤ ਚੱਲ ਰਿਹਾ, ਤੁਸੀਂ ਆਪਣੇ ਘਰ ਵੀ
ਕਿਉਂਕਿ, ਮੈਂ ਹਾਂਜੀ ਹਾਂਜੀ
ਸਟੂਡੀਓ, ਮੇਕਅੱਪ ਕਰ ਸਕਦੇ ਹੋ
ਕੀ ਸੀ, ਕਿਸੀ ਤੋਂ ਤੇ ਸੈਲੂਨ ਤੇ ਹੀ ਸਿੱਖ਼ਿਆ ਸੀ। ਉਹਨਾਂ ਦਾ ਸਰਟੀਫਿਕੇਟ, ਨਾ ਇਨਾ ਵੈਲਿਡ ਨਹੀਂ, ਹੈਗਾ ਹਰ ਜਗ੍ਹਾ ਇੰਟਰਨੈਸ਼ਨਲ ਨ ਆ ਕਿਉਂ, ਤਾਂ ਉਹਨਾਂ ਨੇ ਨੇ ਬਹੁਤੇ ਮਤਲਬ ਕਿ ਸਿਰਫ, ਜੈਲ ਤੇ ਅਕ੍ਰੈਲਿਕ ਨੇੇਲਸ ਸਿਖਾਏ ਬਾਕੀ ਆਰਟਸ ਵਗੈਰਾ, ਸਿਖਾਈਆਂ ਜੋ ਵੀ ਸਿਖਾਇਆ ਤੇ ਫਿਰ ਉਹ ਤੋਂ ਬਾਅਦ ਫੇਰ ਅੱਜ ਮੈਂ ਕਿਤੇ ਜਾਂਦੀ ਹਾਂ ਕਿਸੇ ਨੂੰ ਦਿਖਾਦੀ, ਡੈਮੋ ਦਿੰਦੀ ਹਾਂ, ਤੇ ਉਹ ਕਹਿੰਦੇ ਕੀ ਅ ਮਤਲਬ ਤੁਹਾਡੇ ਹੱਥ ਚ, ਇੰਨੀ ਸਫ਼ਾਈ ਨਹੀਂੀ ਹੈਗੀ ਕਿਉਂਕਿ, ਦੋ ਸਾਲ ਹੋ ਗਏ ਦੇ ਆ ਤਾਂ ਮੈਂ ਕਿਤੇ ਲੱਗੀ ਸੀ ਤਾਂ ਮੈਂ ਇਹ ਚਾਹਦੀ ਕਿ ਮੈਂ ਮੇਕਅਪ, ਥੋੜਾ ਵਧੀਆ ਜਗ੍ਹਾ ਚੋਂ ਸਿੱਖਾਂ
ਤੁਸੀਂ ਪਹਿਲੇ, ਸਿੱਖਿਆ ਹੋਇਆ?
ਮੈਂ ਨੇਲਸ ਤੋਂ ਸਿੱਖਿਆ
ਅੱਛਾ- ਅੱਛਾ ਬਟ ਤੁਸੀਂ ਉਹ ਕੱਢਦੇ ਰਹੋ ਨਾ, ਕੋਈ ਵੀ ਦੇਖੋ ਕੰਮ ਹੈ ਹੁਣ ਜ ਮੈਂ ਵਾਂ, ਮੈਂ ਮੈਨੂੰ ਹੁਣ ਮੇਕਅਪ ਕਦੀ -ਕਦੀ ਆਦੇ ਆ ਮੇਰਾ ਹੱਥ ਤੇ ਬਹੁਤ ਸਲੋਅ ਚੱਲਦਾ, ਜੋ ਬੰਦਾ ਡੇਲੀ ਕਰਦਾ ਰਨ
ਚੱਲੋ ਫਿਰ ਆਵਾਂਗੇ
ਹਾਂ ਤੁਸੀਂ ਸਗੋਂ ਸੈਲੂਨ ਤੇ, ਮੈਂ ਕਹਾਂਗੀ ਅਗਰ ਤੁਸੀਂ ਨੇਲਸ ਹੀ ਸਿੱਖਿਆ ਨਾ ਨੇਲਸ ਉਸੇ ਵਿੱਚ ਹੀ ਰਹੋ
ਨਹੀਂ ਬਟ ਮੈਂ, ਮੇਰਾ ਨੇਲਸ ਚ ਵੀ ਇੰਟਰਸਟ ਆ, ਹੇਅਰ ਡੋ ਚ ਵੀ ਇੰਟਰਸਟ ਆ, ਤੇ ਮੇਕਅਪ ਚ, ਵੀ ਇੰਟਰਸਟ ਆ ਮੈ ਸ਼ੁਰੂ ਚ ਇਹ ਸਭ ਚੀਜ਼ ਸ
ਜਦੋ ਸਿੱਖ ਲੋ, ਨਾਲ ਦੇ ਨਾਲ ਜੋਬ ਜ਼ਰੂਰ ਕਰ ਲੈਣਾ, ਘਰ ਨਾ ਬੈਠਣਾ ਬਸ, ਜੋਬ ਕਰੋਗੇ ਨਾ ਤੁਹਾਡੇ ਉਹ ਨੀ ਹੋਏਗਾ ਤਾਂ ਤੁਹਾਡਾ ਹੁਨਰ ਰਹੇਗਾ ਤੁਹਾਨੂੰ, ਆਦਾ ਰਹੇਗਾ, ਭੁੱਲੋਗੀ ਨਈ ਹਮ
ਤੇ ਹੁਣ ਨੇਲਸ ਦਾ ਹੀ ਆ, ਹੁਣ ਨੇਲਸ ਦਾ ਸਮਾਨ ਵੀ ਬੜਾ ਮਹਿੰਗਾ, ਆਉਂਦਾ ਆ
ਕੋਈ ਇੰਨਾ ਮਹਿੰਗਾ ਨਈ, ਹੈ ਬਹੁਤ ਬਹੁਤ ਈਜ਼ ਸਾਡੇ ਕੋਲ ਤੇ ਹਰ ਕੋਈ ਕਰਾਉਂਦਾ ਨਹੀਂ ਰਿਸਰਜ ਅੱਜ -ਕੱਲ
ਅੱਛਾ-ਅੱਛਾ ਤੇ ਸਾਡੇ, ਇੱਥੇ ਮੇਰੀ ਫਰੈਂਡ ਲੈ ਕੇ ਆਈ ਨਾ, ਉਹਦਾ ਵੀਹ ਹਜ਼ਾਰ ਦਾ, ਪੂਰਾ ਸਮਾਨ ਆਇਆ
ਹਾਂ। ਤੇ, ਇੱਥੇ ਕਿੰਨੇ
ਲੁਧਿਆਣੇ ਤੋਂ, ਲੈ ਕੇ ਆਈ ਸੀ।
ਅੱਛਾ, ਤੇ ਤੁਹਾਡੇ ਇੱਥੋਂ ਦੀ, ਕਿੰਨੇ ਦਾ ਆ ਰਿਹਾ
ਇੱਥੇ ਤੇ ਪੱਚੀ ਹਜ਼ਾਰ ਦਾ ਆਇਆ ਸੀ ਕਿਸੇ ਦਾ।
ਹਾਂ ਮੈਂਗਾ ਮਿਲ ਜਾਂਦਾ, ਕੋਈ ਨੀ ਅਗਰ ਤੁਸੀਂ ਕੋਈ ਚੀਜ਼ ਲੈਨੀ ਹੋਏਗੀ ਮੈਨੂੰ ਦੱਸ ਦੇਆ ਕਰਨਾ ਮੈਂ ਪਾਰਸਲ ਕਰਾ ਦੇਆ ਕਰਾਂਗੀ ਤੁਹਾਡਾ।
ਠੀਕ ਐ, ਠੀਕ ਐ, ਹੂੰ ਚਲੋ ਠੀਕ
ਚਲੋ ਠੀਕ ਐ ਫੇਰ ਕਰਨੇ ਆ ਤੁਹਾਡੇ ਨਾਲ ਓਕੇ।
ਠੀਕ ਐ ਜੀ, ਠੀਕ ਐ, ਠੀਕ ਐ ਓਕੇ।
ਓਕੇ ਜੀ ਬਾਏ।
ਬਾਏ।